ਹੈਲੋ, ਹੂੰ, ਸਤ ਸ੍ਰੀ ਕਾਲ ਜੀ। ਕੀ ਹਾਲ-ਚਾਲ? ਤਾਂ ਅੱਜ ਦਾ ਅਪਨਾ ਜੇੜਾ ਟੋਪਿਕ ਆ, ਔ ਰਾਤ ਦਾ ਵਧੀਆ ਵਧੀਆ ਤੇ ਅੱਜ ਦਾ ਜੇੜਾ ਸਾਡਾ ਟੋਪਿਕ ਹੈ ਓਹ ਰਾਤ ਰਾਤੇਂ ਹੀ ਹੈਗਾ ਨਾ‌।
ਯਾਤਰਾ ਤੇ, ਯਾਤਰਾ ਯਾਤਰਾ ਹੁੰਦੀ ਐ, ਜਾਨਾ ਕਿਤੇ ਘੁੰਮਨਾ-ਫਿਰਨਾ, ਕਿਸੇ ਕੰਮ ਜਾਨਾ। ਤੁਸੀਂ ਮੈਨੂੰ ਲੱਗਦੈ ਅ ਪਲੇਅਰ ਔਨਾ?
ਹਾਂਜੀ ਹਾਂਜੀ, ਅਸੀਂ ਪਲੇਅਰ ਹੀ ਹੈਗ
ਹਾਂ, ਫੇਰ ਕਿੱਥੇ ਕਿੱਥੇ ਗਏ ਹੋਏ ਔ?
ਮੈਂ ਫਰੈਲ ਤਾਂ ਹਜੇ ਏਹ
ਮੈਂ ਤੁਹਾਡੀਆਂ ਸਟੋਰੀਆਂ ਦੇਖੀਆਂ ਹੋਈਆਂ, ਤੁਸੀਂ ਸਾਊ ਉਥ ਅਫਰੀਕਾ ਵੀ ਗਏ ਸੀ ਨਾ।
ਹਾਂ, ਸਫਰਰੀਕਾ ਵੀ ਗਏ ਆਂ।
ਸਾਊਥ ਅਫਰੀਕਾ ਦਾ ਦੱਸੋ ਕੁਛ।
ਸਾਊਥ ਅਫਰੀਕਾ ਦਾ। ਓਥੇ ਐਚ ਐਲ ਚ ਟੂਰਨਾਮੈਂਟ ਸੀ, ਮੇਰੇ ਘਰ ਸਿੰਪਲ ਯਾ ਫਰੈਂਡਸ਼ਿਪ ਟੂਰਨਾਮੈਂਟ, ਪਲੇਨ ਤੇ।
ਵੈਰੀ ਗੁੱਡ, ਵੈਰੀ ਗੁੱਡ। ਆਏ ਵੀ ਪਲੇਨ ਤੇ ਹੈ ਨਾ।
ਹੂੰ।
ਹਾਂ ਤੇ ਇੱਕ ਵਾਰੀ ਮੈਨੂੰ ਲੱਗਦਾ ਤੁਸੀਂ ਕਰਾਟੇ ਸਕੂਲ ਵੱਲੋਂ ਐ ਹੈਦਰਾਬਾਦ ਵੀ ਗਏ ਸੀ।
ਹਾਂਜੀ, ਕਰਾਟੇ ਸਕੂਲ ਵੱਲੋਂ ਅਸੀਂ ਹੈਦਰਾਬਾਦ ਵੀ ਗਏ ਸੀਗੇ, ਤੇ ਓਹ ਵੀ ਆਪਾਂ ਪਲੇਨ ਤੇ ਹੀ ਗਏ ਸੀਗੇ‌। ਸਾਰੇ ਅਹ ਹੂੰ।
ਅੱਛਾ। ਤੇ ਦੋ ਵਾਰੀ ਮੇਰੇ ਖਿਆਲ ਬਠਿੰਡੇ ਗਏ ਔ, ਗੇਮ ਖੇਲਣ ਹੈਨਾ।
ਹਾਂਜੀ ਹਾਂਜੀ ਦੋ ਵਾਰੀ ਬਠਿੰਡੇ।
ਤੇ ਲੁਧਿਆਨੇ ਪਟਿਆਲੇ।
ਐਲ ਪੀ ਯੂ ਅੜਾ ਲੁਧਿਆਣੇ ਪਟਿਆਲੇ ਐਲ ਪੀ ਯੂ ਤੱਕ ਸਾਰੇ ਪਾਸੇ ਗਏ ਹੋਏ ਆ।
ਹਾਂ, ਇੱਕ ਵਾਰੀ ਮੇਰੇ ਖਿਆਲ ਓਥੇ ਵੀ ਗਏ ਸੀ ਨਾ ਭਗਤ ਸਿੰਘ ਨਗਰ। ਜੇੜਾ ਉਹ ਭਗਤ ਸਿੰਘ ਦਾ ਹੈਗਾ। ਅਹ ਪੇਂਟਿੰਗ ਕੰਪੀਟੀਸ਼ਨ ਸੀਗਾ, ਇੱਕ ਵਾਰੀ ਜਦੋਂ ਸੰਗਰੂਰ। ਹੈਨਾ, ਉੱਧਰ ਵੀ ਗਏ ਸੀ ਨਾ। ਹੂੰ, ਬਹੁਤ ਜਰਨੀ ਕੀਤੀ ਹੋਈ ਏ।
ਹਾਂ ਮੈਂ ਬਹੁਤ ਜਰਨੀ ਕੀਤੀਈ ਐ, ਬਾਰ ਬਾਰ।
ਹਜ਼ੂਰ ਸਾਹਿਬ ਵੀ ਗਏ ਸੀ। ਬਹੁਤ ਛੋਟੇ ਸੀ, ਮੈਨ ਲੱਗਦਾ ਤੁਹਾਡਾ ਦੇਖੀਆਂ ਹੋਈਆਂ ਫੋਟੋਆਂ ਮਨਾਲੀ ਗਏ ਸੀ ਇੱਕ ਵਾਰੀ।
ਮਨਾਲੀ ਵੀ ਗਏ ਸੀਗੇ ਤੇ ਉੱਥੇ ਵੀ ਗਏ ਸੀ ਸੀਗੇ ਕੀ ਕਹਿੰਦੇ ਆ ਚੰਡੀਗੜ੍ਹ, ਚੰਡੀਗੜ੍ਹ ਤੋਂ ਵੀ ਉਹ ਕਰ ਫੇਰ ਆਪਾਂ ਉੱਥੇ ਵੀ ਗਏ ਸੀਗੇ ਦਿੱਲੀ ਦਿੱਲੀ ਵੀ ਮੈਂ ਹੋ ਕੇ ਆਇਆ ਹੈਗਾ। ਅੰਮ੍ਰਿਤਸਰ ਹੋ ਗਯਾ। ਹਾਂ, ਦਰਬਾਰ ਸਾਹਿਬ ਦੀ ਵੀ ਯਾਤਰਾ ਮੈਂ ਕੀਤੀ ਸਫ਼ਰਾਂ ਚ ਹੂੰ, ਤੇ ਤੇ ਚਿੰਦਰਪੁਰਨੀ ਵੀ ਮੈਂ ਸਫ਼ਰਾਂ ਚ ਗਯਾ ਹੋਯਾ ਉੱਦਾਂ।
ਆਹੋ ਬਸ ਚ
ਬਸ ਚ, ਤੇ ਦੇਵੀ ਨੈਨਾ ਦੇਵੀ ਦੇ ਉੱਧਰ ਵੀ ਗਿਆ ਹੋਯਾ।
ਉਹ ਕਿਦੇ ਨਾਲ ਗਏ ਸੀ।
ਉਹ ਵੀ ਸਕੂਲ ਦੇ ਨਾਲ ਜੋ ਚਿੰਦਰਪੁਨੀ ਦੇ ਨੇੜੇ ਤੇੜੇ ਪੈ ਜਾਂਦਾ ਹੁੰਦੈ। ਸਕੂਲ ਦੇ ਬੱਚਿਆਂ ਨਾਲ ਉਹ ਅਲੱਗ ਰਸ ਤਾ ਸੀ ਅਲੱਗ ਅਲੱਗ ਰਸਤਿਆਂ ਚੋਂ ਈ ਗਏ ਆ ਅਸੀ, ਆਹੋ।
ਤੇ ਉੱਥੇ ਤਾਂ ਹੈਦਰਾ ਬਸ ਫੇਰ ਪਲੇਨ ਤੇ ਗਏ ਫੇਰ, ਗੱਡੀ ਗੁੱਡੀ ਤੇ ਗਏ।
ਪਲੈਨ ਤੇ ਪਲੇਨ ਤੇ।
ਆਹੋ, ਅੱਗੋਂ ਫਿਰ ਕਾਰ ਤੇ ਗਏ ਸੀ।
ਆਹੋ ਮੈਂ ਦੋ ਵਾਰੀ ਗਿਆ ਹੈਂਗਾ ਹੈਦਰਾਬਾਦ, ਪਹਿਲੇ ਕਰਾਟੇ ਸਿੱਖ ਸਕੂਲ ਵੱਲੋਂ ਫੇਰ ਦੂਜਾ ਆਪਣੀ ਕਾਰਦਿਆਂ ਦੀ ਫੈਮਲੀ ਵੱਲੋਂ।
ਅੱਛਾ।
ਹੂੰ, ਆਹੋ ਦਿੱਲੀ ਤੋਂ
ਹੁ, ਦਿੱਲੀ ਤੱਕ ਟਰੇਨ ਤੇ
ਹੂੰ।
ਫਿਰ ਅੱਗੋਂ ਫਲਾਈਟ
ਹੂੰ।
ਹੈਨਾ।
ਹਾਂਜੀ।
ਫੇਰ ਅੱਗੋਂ ਕਾਰ ਵਗੈਰਾ ਤੇ।
ਹਾਂਜੀ, ਹਾਂਜੀ।
ਹੂੰ। ਬੋਤ ਸਫ਼ਰ ਕੀਤਾ ਹੋਇਆ ਹੈਨਾ, ਬੜੀ ਯਾਤਰਾ ਕੀਤੀ ਹੋਈ ਏ।
ਹਾਂਜੀ।
ਬੜੇ ਏਰੀਏ ਕੁੱਮੇ ਓਏ ਐ।
ਹੂੰ, ਬਿਲਕੁਲ।
ਬਾਅਦ ਸਾਊਥ ਅਫਰੀਕਾ, ਬਠਿੰਡਾ, ਲੁਧਿਆਣਾ ਪਟਿਆਲਾ, ਚੰਡੀਗੜ੍ਹ, ਮੋਹਾਲੀ
ਬੋਤ, ਪਟਿਆਲੇ ਤੱਕ ਵੀ ਕੀਤੀ ਐ, ਪਟਿਆਲੇ ਮੈਂ ਦੋ ਤਿੰਨ ਵਾਰੀ ਕੀਤੀ ਐ।
ਹਾਂ, ਲੁਧਿਆਣੇ ਵੀ ਬੜੀ ਵਾਰੀ
ਆਹੋ ਉੱਥੇ ਬੜੀ ਵਾਰੀ ਕੀਤੀ ਐ।
ਹੁ।
ਮਹੋਲੀ ਵੀ ਮੈਂ ਦੂਜੀ ਪਹਿਲੀ ਵਾਰੀ ਵੀ ਕੀਤੀ ਸੀ ਜਦੋਂ ਸਪੈਸ਼ਲ ਓਲੰਪਿਕ ਜਾਣਾ ਸੀ ਉਦੋਂ ਵੀ ਮੈਂ ਅ ਰੋਪ ਪੜ ਵੀ ਮੈਂ ਗਯਾ ਓਯਾ, ਬੋਂਬੇ ਵੀ, ਸੰਗਰੂਂਦ ਵੀ। ਜਦੋਂ ਸਾਊਥ ਅਫਰੀਕਾ ਜਾਣਾ ਸੀ ਉਦੋਂ ਮੈਂ ਬੋਬ ਬਬੇ ਵੀ ਲੈਂਡ ਹੋਏ ਆਂ, ਬੋਂਬੇ ਚ ਵੀ ਰੁਕੇ ਰਹੇ ਆਂ ਇੱਕ ਰਾਤ ਅਸੀਂ। ਫੇਰ ਉਸ ਤੋਂ ਬਾਅਦ ਅਗਲੀ ਰਾਤ ਅਸੀਂ ਉੱਥੋਂ ਦੁਬਈ ਦੁਬਈ ਤੋਂ ਸਿੱਧਾ ਫੇਰ ਸਾਊਥ ਅਫਰੀਕਾ ਤੱਕ ਅਸੀਂ ਪਹੁੰਚੇ ਆਂ।
ਹੁ।
ਇੰਨਾ ਲੰਬਾ ਸਫ਼ਰ ਸੀ ਸਾਡਾ ਜਿਨੂੰ ਅਸੀਂ ਦੇਖਿਆ।
ਹੁ।
ਹੁ।
ਹਜ਼ੂਰ ਸਾਹਿਬ ਵੀ ਛੇ ਸੱਤ ਦਿਨ ਲੱਗੇ ਸੀ। ਉੱਥੇ ਟ੍ਰੇਨ ਤੇ ਗਏ ਸੀ ਹਨਾ ਸਾਰੇ ਜਾਣੇ। ਅੱਗੋਂ ਫਿਰ, ਹਾਂ ਅੱਗੋਂ ਫਿਰ ਕਾਰਾਂ, ਟੈਕਸੀ ਕਰਕੇ ਸਾਰੇ ਗੁਰਦੁਆਰੇ ਘੁੰਮੇ ਸੀ।
ਆਹੋ ਸਾਰੇ ਗੁਰਦੁਆਰੇ
ਹਾਂ
ਹੂੰ ਅਨੰਦਪੁਰ ਸਾਹਿਬ ਵੀ ਸ਼ਾਇਦ ਅਜੇ ਮੈਂ ਗਿਆ ਨਹੀਂ ਆ ਕਿਉਂਕਿ ਉਹ ਵੀ ਇੱਕ ਸਫ਼ਰਾਂ 'ਚ ਹੀ ਆਂਦਾ ਹੈਗਾ। ਜਦੋਂ ਅਸੀਂ ਬੱਸ 'ਚ ਬਹਿ ਕੇ ਸਫ਼ਰ ਤੇ ਜਾਂਦੇ ਹੈਗੇ ਹਾਂ ਤਾਂ ਵੀ।
ਹੂੰ ਉਹ ਤੁਹਾਡਾ ਬਣ ਰਿਹਾ ਮੇਰੇ ਖਿਆਲ ਜਾਣ ਦਾ ਹਨਾ।
ਉਹ ਹਜੇ ਬਣਦਾ ਪਿਆ। ਹੂੰ
ਉੱਥੇ ਜਦੋਂ ਬਠਿੰਡੇ ਗਏ ਸੀ ਉੱਥੇ ਦਮਦਮਾ ਸਹਿਬ ਮੱਥਾ ਟੇਕਿਆ ਸੀ?
ਹਾਂ ਦਮਦਮਾ ਸਾਹਿਬ ਅਸੀਂ ਮੱਥਾ ਟੇਕਿਆ ਸੀਗਾ ਇੱਕ ਵਾਰੀ।
ਹਾਂ
ਤਾਂ ਕਰਕੇ ਮੈਂ ਜਦੋਂ ਚੰ ਜਦੋਂ ਮੈਂ ਚੰਡੀਗੜ੍ਹ ਵੀ ਗਿਆ ਨਾ ਉਦੋਂ ਵੀ ਮੈਂ ਇੱਕ ਕਿਲਾ ਗੁਰਦੁਆਰਾ ਹੋਕਰ ਆਇਆ ਜਿਹੜਾ ਬਾਬਾ ਦੀਪ ਸਿੰਘ ਜੀ ਦੇ ਤੇ ਹਰ ਇਤਿਹਾਸਕ ਗੁਰਦੁਆਰਿਆਂ ਤੋਂ ਨਿਰਧਾਰਨ ਸੀ।
ਹਾਂ
ਤਾਂ ਕਰਕੇ ਉਦੋਂ ਉੱਥੇ ਮੈਂ ਵੀ ਮੱਥਾ ਟੇਕ ਕਰ ਪੂਰੀ ਪੰਜਾਬੀ ਪੜ੍ਹ ਕੇ ਸਮਝ ਕੇ ਆਇਆ ਹੈਗਾ ਤੇ ਥੋੜ੍ਹਾ ਜਿਹਾ ਉੱਥੇ ਆਪਾਂ ਠੰਡਾ ਜਿਹਾ ਵੀ ਪੀਤਾ ਸੀ ਤੇ ਰੰਗਰ ਵੀ ਛਕਿਆ ਤੇ ਰੰਗਰ ਛੱਕ ਕੇ ਸਿੱਧਾ ਅਸੀਂ ਇੱਥੇ ਆ ਗਏ ਫੇਰ।
ਹੂੰ ਕੀ ਸੀਗਾ ਲੰਗਰ ਵਿੱਚ?
ਕੀ
ਲੰਗਰ ਕੀ ਛਕਿਆ ਸੀ?
ਦਾਲ ਅਤੇ ਰੋਟੀ ਸੀ।
ਹਾਂ
ਅੱਛਾ ਵੰਡਰਲੈਂਡ ਗਏ ਕਦੀ?
ਗਏ ਹੋਏ ਆ ਦੋ-ਤਿੰਨ ਵਾਰੀ ਗਿਆ ਮੈਂ ਵੰਡਰਲੈਂਡ।
ਕਾਹਦੇ ਤੇ ਗਏ ਸੀ?
ਇੱਕ ਵਾਰੀ ਗੱਡੀ ਤੇ ਇੱਕ ਵਾਰੀ ਸਕੂਲ ਵਾਲਿਆਂ ਨਾਲ, ਇੱਕ ਵਾਰੀ ਆਪਣਿਆਂ ਨਾਲ ਫਿਰ ਦੂਜੀ ਵਾਰੀ ਵੀ ਮੈਂ ਦੋ ਦੋ ਹਜ਼ਾਰ ਤੇਈ 'ਚ ਉਹਨਾਂ ਆਪਣੀ ਫੈਮਲੀ ਨਾਲ ਗਿਆ ਹੈਗਾ। ਮੈਂ, ਮਾਸੀ ਤੇ ਮੇਰਾ ਛੋਟਾ ਕਜ਼ਨ। ਹਾਂ ਤਾਂ ਕਰਕੇ ਕਰ ਤੇ ਆਹੋ ਹੁਣ ਵੀ ਮੈਂ ਪਲੈਨ ਕਰਦਾ ਪਿਆ ਜਾਣ ਦਾ ਸ਼ਾਇਦ ਮੈਂ ਜਦੋਂ ਥੋੜਾ ਜਿਹਾ ਮੌਸਮ ਸਹੀ ਹੋਣ ਲੱਗੇ ਤਾਂ ਫਿਰ ਮੈਂ ਜਾਵਾਂ ਕਿਉਂਕਿ ਹੁਣ ਮੈਂ ਦੇਖਦਾ ਹੈਗਾ ਕਿ ਗਰਮੀ ਕਿੰਨੀ ਆ ਰਹੀ ਹੈਗੀ ਹੈ ਫੇਰ ਵੀ ਬੰਦਿਆਂ ਨੂੰ ਗਰਮੀ ਰਾਤ ਪਾਣ ਲਈ ਉੱਥੇ ਹੀ ਜਾਣਾ ਪੈਂਦਾ ਹੈਗਾ ਵੰਡਰਲੈਂਡ। ਆਹੀ ਤਾਂ ਮਹੀਨਾ ਇਹੀ ਤਾਂ ਮੌਸਮ ਹੁੰਦਾ। ਸਾਰਿਆਂ ਦੇ ਬਾਹਰ ਨਿਕਲਣ ਦਾ ਕਿ ਅਲੱਗ-ਅਲੱਗ ਥਾਂ 'ਚ ਆ ਕੇ ਥੋੜਾ ਘੁੰਮ ਫਿਰ ਆਵੇ, ਮਾਇੰਡ ਮੁਇੰਡ ਸੈਟ ਕਰ ਲਿਆ ਆਪਣਾ।
ਹਾਂ ਮੂਵੀ ਦੇਖਣ ਵੀ ਜਾਂਦੇ ਹੋ?
ਜਾਂਨਾ ਏ ਮੂਵੀ ਦੇਖਣ ਮੈਂ ਇਸੀ ਮਹੀਨੇ ਹੀ ਜ਼ਿਆਦਾਤਰ ਦੇਖਦਾ ਹੁੰਨਾ ਫੇਰ ਮੈਂ ਬਾਕੀ ਮਹੀਨਿਆਂ ਤੋਂ ਬਾਅਦ ਆਪੇ ਛੱਡ ਦਿੰਨਾ ਹੁੰਦਾ ਹੈਗਾ ਫੇਰ।
ਕਾਹਦੇ ਤੇ ਜਾਂਦੇ ਹੋ ਫਿਰ ਮੂਵੀ ਦੇਖਣ।
ਕਦੀ ਗੱਡੀ ਤੇ ਚੱਲ ਜਾਈਦਾ, ਕਦੀ ਰੈਪੀਡੋ ਤੇ ਚੱਲ ਜਾਈਦਾ, ਤੇ ਕਦੀ ਕਿੱਥੇ 'ਚ ਕਦੀ ਕਿਸੇ ਤੇ ਚੱਲ ਜਾਈਦਾ ਬਸ।
ਹੂੰ।
ਹੂੰ।
ਹੋਰ ਕਿੱਥੇ ਕਿੱਥੇ ਜਾਂਦੇ ਉ, ਗਰਾਉਂਡ ਵਗੈਰਾ ਜਾਂ ਸਕੂਲ ਕਿਸੇ ਕੋਲਜ।
ਮੈਂ ਗਰਾਉਂਡ ਜਾਂਦਾ ਹੈਗਾ ਸਵੇਰੇ।
ਹੂੰ।
ਹੂੰ ਫਿਲਹਾਲ ਅਜੇ ਮੈਂ ਮੰਡੇ ਤੋ ਸੋਚ ਪੁੱਛ ਰਿਹਾ ਆ ਕਿਉਂਕਿ ਹੁਣ ਵੀ ਕਹਿ ਰਹੇ ਕਿ ਹਲੇ ਵੀ ਬਾਰਿਸ਼ਾਂ ਦੇ ਪੂਰੇ ਪੂਰੇ ਚਾਂਸ ਇਸ ਮਹੀਨੇ ਤੋਂ ਵੱਧਣੇ ਰੈਪਿਡੋ ਤੇ
ਅੱਛਾ, ਰੈਪੀਡੋ ਆਂਦੀ ਬੁੱਕ ਕਰਨੀ।
ਮੈਨੂੰ ਨੀ ਆਂਦੀੱ ਅਸਲ ਚ ਮੇਰੇ ਅਪੜ਼ਨੇ ਈ ਕਰ ਦਿੰਦੇ ਆ, ਕਿਉਂਕਿ ਮੈਨੂੰ ਪਤਾ ਨੀ ਲੱਗਦਾ ਨਾ ਕਿ ਮੈਂ ਕਿੱਥੋਂ ਕਰ ਕਿੱਥੋਂ ਕਰਨੀ, ਕਿੱਥੋਂ ਨੀ ਕਰਨੀ ਅਸਲ ਚ ਮੇਰੇ ਕੋਲ ਐਪ ਨਹੀਂ ਹੈਗੀ, ਰੈਪਿਡੋ ਵਾਲੀ ਤੇ ਜੇ ਮੇਰੇ ਕੋਲ ਹੁੰਦੀ ਤਾਂ ਮੈਂ ਆਪੋ ਆਪ ਵੀ ਤਾਂ ਕਰ ਹੀ ਲੈਣੀ ਸੀ, ਆਪ ਅਪਣਾ ਖਰਚਾ ਕੱਢ ਲੈਣਾ ਸੀਗਾ। ਮੈਂ ਤਾਂ ਚਾਹੁੰਦਾ ਹੈਗਾ ਕਿ ਮੈਂ ਆਪ ਹੀ ਬੁਕਿੰਗ ਕਰਕੇ ਇੱਕ ਤਾਂ ਬੁੱਕ ਕਰਾ ਲਿਆ ਕਰਾਂ ਬੁੱਕ, ਮੈ ਸੋਚਦਾ ਹਾਂ ਕਿ ਦੁਨੀਆਂ ਹੀ ਏਦਾਂ ਕਰਦੀ ਪਈ ਹੈਗੀ ਆ। ਹੁਣ ਉਹ ਆਪਣੇ ਖਰਚਿਆਂ ਤੇ ਈ ਸਾਰਾ ਚੀਜ਼ ਚਲਾਂਦੀ, ਕਿ ਨਾ ਕਿਸੇ ਨੂੰ ਖਰਚਾ ਮੰਗਨਾ ਪੈਂਦਾ ਤੇ ਨਾਹੀਂ ਕੋਈ ਖਰਚਾ ਦਿੰਦਾ ਹੈਗਾ।
ਹੂੰ
ਏਹੀ ਵਿਚਾਰ ਆ ਕਿ ਮੈਂ ਅਪਣਾ ਖਰਚਾ ਆਪ ਕੱਢਿਆ ਕਰਾਂ, ਆਪ ਟਿਕਟਾਂ ਲਿਆ ਕਰਾਂ, ਆਪ ਇਹ ਚੀਜ਼ਾਂ ਕਰਿਆ ਕਰਾਂ ਕਿਉਂਕਿ ਮੈਂ ਨਹੀਂ ਇਹ ਚੀਜ਼ ਫਰਤੂਲ ਦੇ ਖਰਚੇ ਅਪਣੇ ਘਰਦਿਆਂ ਦੇ ਲਵਾਂਦਾ ਹੈਗਾ।
ਹੂੰ-ਹੂੰ ਚੰਗੀ ਗੱਲ ਐ ਚੰਗੀ ਗੱਲ ਐ।
ਜੇ ਮੈਨੂੰ ਕੋਈ ਆ ਦੱਸ ਦੇ ਕਿ ਕਿੱਦਾਂ ਬੁਕਿੰਗ ਕਰਨੀ ਐ ਫੇਰ ਮੈਨੂੰ ਥੋੜ੍ਹੀ ਨਾ ਲੋੜ ਹੈਗੀ, ਕਿ ਮੈਂ ਕਿਸੇ ਦਾ ਪੈਸੇ ਮੰਗ ਕੇ ਇਹ ਚੀਜ਼ ਕਰਾਂ
ਚਲੋ ਆਪਾਂ ਯਾਤਰਾ ਤੇ ਗੱਲ ਕਰੀਏ, ਹੋਰ ਕਿੱਥੇ ਕਿੱਥੇ ਗਏ ਹੋਏ ਓ।
ਹੋਰ ਮੈਂ ਗਿਆ ਹੋਇਆ ਇੱਕ ਉੱਥੇ ਕੀ ਕਹਿੰਦੇ ਆ ਹੂੰ।
ਇੱਕ ਸਕੂਲ ਨਾਲ ਵੀ ਕਿਤੇ ਗਏ ਸੀ ਏ ਨਾ ਤੁਸੀਂ ਬੰਬੇ ਪਿਕਨਿਕ ਸਪੋਟ ਤੇ ਗਏ ਸੀ।
ਆਹੋ ਬੰਦੇ ਸਪਿਡੀਕ ਸਪੋਟ ਤੇ ਉੱਤੇ।
ਪੋਟ ਤੇ ਹੇਨਾ।
ਆਹੋ।
ਹੂੰ।
ਉੱਥੇ ਅਸੀਂ ਗਏ ਹੋਏ ਆ।
ਸਕੂਲ, ਸਕੂਲ ਨਾਲ ਤਾਂ ਬਹੁਤ ਘੁੰਮੇ ਹੋਏ ਹਨਾ।
ਹਾਂ, ਸਕੂਲ ਨਾਲ ਅਸੀ ਬਹੁਤ ਘੁੰਮੇ ਫਿਰੇ ਹੈਗੇ ਆ। ਹੂੰ। ਸਕੂਲ ਦੇ ਨਾਲ ਅਪਣੇ ਸਾਰੇ ਫਰੈਂਡਸ ਗਰੁੱਪ ਨਾਲ ਅਸੀਂ ਸਾਰੇ ਦੋਸਤਾਂ ਨੇ ਬਹੁਤ ਇੰਜੋਏ ਕੀਤਾ ਹੋਇਆ।
ਕਿਹੜੇ ਕਿਹੜੇ ਮੈਡਮ ਜਾਂਦੇ ਸੀ ਨਾਲ।
ਹਮ। ਇੱਕ ਵਾਰੀ ਮੈਂ ਅਪਨੇ ਕਰਾਟੇ ਸਕੂਲ ਵਾਲਿਆਂ ਨਾਲ ਵੀ ਘੁੰਮ ਫਿਰ ਕੇ ਆਇਆ, ਹੈਗਾ ਜਦੋਂ ਮੈਂ ਇੱਕ ਵਾਰੀ ਮੂਵੀ ਦੇਖੀ ਸੀ ਉਹਨਾਂ ਨਾਲ ਉਦੋਂ ਵੀ ਮੈਂ ਘੁੰਮਿਆ ਫਿਰਿਆ ਏਗਾ ਅਪਣੇ ਫਰੈਂਡਸ ਗਰੁੱਪ ਨਾਲ
ਹਾ
ਜਦੋਂ ਵੈਂਚਰਸ ਦੇਖਣ ਗਿਆ ਸੀਗਾ ਉਸ ਤੋਂ ਬਾਅਦ ਨਾ ਮੈਂ ਇੱਕ ਵੀ ਨੀ ਅੱਧੀ ਦੇਖੀ ਇਹਦੀ ਮੈਂ ਸ਼ੁਰੂਆਤ ਦੱਸਾਂ ਕਿਉਂ ਕੀਤੀ ਐ? ਉਹ ਕਿ ਇੰਨੇ ਭੁਸ ਪਵਾ ਤਾ ਸੀਗਾ ਕੁਛ। ਤਾਂ ਕਰਕੇ ਮੈਂ ਕੁਝ ਕਹਿੰਨਾ ਆ ਕੇ ਛੇਤੀ ਇਹਦਾ ਵਿਆਹ ਹੋਵੇ, ਤੇ ਮੈਂ ਇਹਨਾਂ ਚੀਜ਼ਾਂ ਨੂੰ ਛੱਡ ਕੇ ਅੱਗੇ ਦੀ ਯਾਤਰਾ ਵੱਲ ਅੱਗੇ ਅਗ੍ਰਸਰ ਰਹਾਂ। ਸਕਾਂ ਜੋ ਮੇਰਾ ਅਗਲਾ ਸਫ਼ਰ ਹੋਣਾ ਉਹ ਪਰਮਾਤਮਾ ਨਹੀਂ ਨਿਸ਼ਚੇ ਰੂਪ ਨਾਲ ਉੱਥੇ ਪਹੁੰਚਾ ਦੇਣਾ ਮੈਨੂੰ। ਹਾਂ ਮੈਂ ਨਗਰ ਕੀਰਤਨ ਕਰਦਾ ਹੈਗਾ ਅਟੈਂਡ, ਜਦੋਂ ਭਲੇ ਮਰਦ ਕੀ ਸਾਹਿਬ ਜੀ ਦਾ ਜਦੋਂ ਗੁਰਪੁਰਬ ਹੁੰਦਾ ਨਾ, ਮੈਂ ਉਦੋਂ ਵੀ ਆਪਣੀ ਸੇਵਾ ਸੰਭਾਲਦਾ। ਦਾਨ ਸਾਨੂੰ ਖਾਲਸਾ ਪੰਥ ਜੀ ਨੇ ਦਿੱਤਾ ਹੋਇਆ।
ਚਲੋ ਠੀਕ ਹੈ ਜੀ ਸਸ ਰੀ ਕਾਲ।
ਠੀਕ ਹੈ ਜੀ ਸਸ ਰੀ ਕਾਲ, ਦਿਓ ਹੁਣ ਇਜਾਜ਼ਤ। ਬਾਏ- ਬਾਏ ਸਸ ਰੀਆ ਕਾਲ, ਹੂੰ। ਸਸ ਰੀਆ ਕਾਲ ਜੀ ਬਾਏ- ਬਾਏ।